ਹਾਂਜੀ, ਸਤ ਸਸਿ ਕਾਲ
ਸਤਿ ਸ੍ਰੀ ਕਾਲ। ਭੈਂਜੀ ਔਰ ਠੀਕ ਔ?
ਹਾਂਜੀ-ਹਾਂਜੀ ਵਧੀਆ।
ਬਸ ਮੈਂ ਵੀ ਠੀਕ ਠਾਕ।
ਹੋਰ ਬਸ ਸੋਚਦੀ ਪ ਪਈ ਸੀ ਕਿੰਨੇ ਟੈਮ ਤੋਂ ਬਸ ਟਾਈਮ ਨੀ ਤੇ ਲੱਗਦਾ ਫੇਰ ਫੇਰ ਅਜ ਮੈਂ ਕਿਹਾ ਚੱਲ ਹਾਂ ਨੰਬਰ ਸਾਹਮਣੇ ਆ ਹੈ ਮੈਂ ਕਿਹਾ ਚੱਲ ਮੈਂ ਫੋਨ ਕਰਾਂ।
ਹਾਂ ਮੈਂ ਵੀ ਯਾਦ ਹੀ ਕਰਦੀ ਪੀਸੀ ਦੋ ਤਿੰਨ ਦਿਨ ਹੋਗੇ ਮੈਂ ਕਹਿ ਹੀ ਰੀ ਸੀ ਮੈਂ ਕਿਹਾ ਭਾਬੀ ਆਂਦੇ ਨੀ ਨੇ ਕਿੰਨਾ ਟਾਈਮ ਹੋ ਗਿਐ।
ਹੂੰ, ਬਸ ਟਾਈਮ ਨੀ ਲੱਗਦਾ, ਕੁਛ ਛੁੱਟੀਆਂ ਹੋ ਗਈਆਂ ਨੇ, ਕੁਛ ਗਰਮੀ ਇੰਨੀ ਹੋਗੀ।
ਹਾਂਜੀ-ਹਾਂਜੀ ਉਹ ਤੇ ਹੈਗੀ ਏ ਗਰਮੀ ਛੁੱਟੀਆਂ -ਛੁੱਟੀਆਂ 'ਚ ਵੈਸੇ ਹੀ ਬੱਚੇ ਵੀ ਘਰ ਹੋਣ
ਚਲੋ ਬੱਚੇ ਵੀ ਕਾਰ ਨੇ ਫੋਨ ਵੀ ਬੱਚਿਆਂ ਦੇ ਹੱਥ ਚ ਹੁਦੈਂ ਤੇ ਫੇਰ ਬਸ
ਹਾਂ ਜ ਹਾਂ ਗਰਮੀ ਵੀ ਬੜੀ ਏ ਨਿਕਲਣ ਵੀ ਨੀ ਹੁੰਦਾ ਕਿੱਥੇ ਵੀ, ਹਾਂਜੀ ਏਦੀ ਛੁੱਟੀਆਂ ਤੇ ਹੋ ਗੀਆਂ ਨੇ ਬਹੁਤ ਤੰਗ ਕੀਤੈ
ਹਾਂਜੀ, ਹਾਂਜੀ ਹੋਰ ਕਿੱਥੇ ਜਾਣ ਦੀ ਜਾਨ ਦੀ ਕਿਤੇ ਕਿਥੇ।
ਨਹੀਂ ਹਾਂਜੀ, ਹਾਂ ਸੋਚ ਸੋਚ ਰਿਹਾ ਸੀ ਨਾ, ਹੇਮਕੁੰਟ ਸਾਹਿਬ ਜਾਣਾ ਸੀਗਾ।
ਅੱਛਾ, ਅੱਛਾ ਬਹੁਤ ਵਧੀਆ ਹਗਾ।
ਜਾਣਾ ਏ। ਤੇ ਅਸੀਂ ਕਦੇ ਗਏ ਵੀ ਨੀ ਪਹਿਲੇ ਕਦੀ ਕਦੇ। ਹਾਂ, ਐ ਆਪ ਤੇ ਗਏ
ਤੋ ਵਧੀਆ ਐ, ਜਾਣਾ ਚਾਹੀਦਾ ਗੁਰੂ ਸਾਹਿਬ ਦੇ ਦਰਸ਼ਨ ਕਰੋ ਨਾਲ ਲਿਆ ਥੇ ਮੌਸਮ ਬਹੁਤ ਵਧੀਆ ਹੁੰਦਾ
ਅੱਛਾ ਅੱਛਾ। ਮੈਂ ਪੁੱਛਣਾ ਹੀ ਸੀ ਕਿਸ ਤਰ੍ਹਾਂ ਜਾਈ ਦਾ।
ਦਿਨ ਤਾਂ ਵੈਸੇ ਆਪਣੀ ਮਰਜੀ ਜ ਜਿੰਨੇ ਮਰਜ਼ੀ ਦਿਨ ਲਾ ਸਕਦੇ ਹੋ ਤੁਸੀਂ ਤੇ ਤੇ ਵੈਸੇ ਤਾਂ ਚਾਰ ਪੰਜ ਦਿਨ ਤਾਂ ਲੱਗ ਹੀ ਜਾਂਦੇ ਨੋ
ਅੱਛਾ ਨਹੀਂ
ਪਹਿਲੇ ਜਿਵੇਂ ਤੁਸੀਂ ਹਾਂ। ਜੇ ਤੁਸੀਂ ਜਿਵੇਂ ਨੇੜੇ ਕਿੱਥੇ ਰਹਿੰਦੇ ਹੋ, ਤੁਸੀਂ ਇੱਥੋਂ ਸਿੱਦਾਂ ਜਾਣਾ ਰਿਸ਼ੀ ਕੇਸ਼ ਰਿਸ਼ਕੇਸ਼ ਤੇ ਹੋਂਦਾ ਐ ਆਪਣੀ ਮਰਜ਼ੀ ਰਾਤ ਰੁਕਣਾ ਰੁ ਜਿਵੇਂ ਫੇਰ ਫੇਰ ਔ
ਨੇ ਗੁਰਦਆਰਿਆਂ ਚ ਜਗ੍ਹਾ ਜੁਗਾਹ ਮਿਲ ਜਾਂ ਰਹਿਣ ਦੀ
ਹਾਂਜੀ, ਹਾਂਜੀ, ਬਹੁਤ ਆਰਾਮ ਨਾਲ ਕਿੰਨੇ ਖੁੱਲੇ ਹਾਲ ਹੈਗੇ ਨੇ, ਉੱਥੇ ਕਮਰੇ ਬੰਨੇ ਦੇ ਇੰਨੇ ਸੋਹਣੇ। ਬੋਤ ਵਧੀਆ। ਹਾਂ, ਬੋਤ ਵਧੀਆ ਰੇਜ ਹੁੰ ਗੁਰਦੁਆਰਿਆਂ ਚ ਲੰਗਰ ਵੀ ਮਿਲੇਗਾ, ਤੁਹਾਨੂੰ ਠੰਡਾ ਸਭ ਕੁਛ ਮਿਲੇਗਾ ਉੱਥੇ ਹਾਂ ਕੋਈ ਕੋਈ ਦਿੱਕਤ ਵਾਲੀ ਗੱਲ ਹੀ ਨਹੀ ਹੈਗੀ। ਕੋਈ ਪ੍ਰੋਬਲਮ ਨਹੀਂ ਹੈ। ਬਸ ਆਪਣਾ ਉੱਥੇ ਦੋ ਜੋੜੇ ਗਰਮ ਰੱਖ ਲਓ ਨਾਲ ਲੈਜਾਣ ਅਸਤੇ।
ਅੱਛਾ, ਤੇ ਠੰਡ ਠੁੰਡ ਅਪਣਾ ਪੈ ਜਾਂਦੀ ਹੈਗੀ ਉੱਧਰ ਰਸਤੇ ਚ ਹੀ ਪਤਾ ਲੱਗ ਜਾਂਦਾ ਹੈਗਾ ਠੰਡ ਹਠੁੰਡਦਾ ਕਿ ਨਹੀਂ ਆਪਣਾ ਹੁਣ ਤੇ ਜਿਸ ਤਰ੍ਹਾਂ ਮੌਸਮ ਗਰਮ ਹੈਗਾ
ਨਹੀਂ ਉੱਥੇ ਤਾਂ ਪੂਰੀ ਠੰਡ ਆਉਂਦੀ ਇਹ ਦੋ ਦੋ ਜੋੜੇ ਕਹਿੰਦੇ ਨਾ ਮੈਂ ਗਰਮ ਰੱਖਲੋ ਬਸ ਪਹਿਲੇ ਸਿੱਧਾ ਜਾਓ ਥ ਰਿਸ਼ੀਕੇਸ਼ ਰਿਸ਼ੀਕੇਸ਼ ਤੋਂ ਫੇਿਰ ਇੱਕ ਸਟੇ ਕਰਕੇ ਆਪਣੀ ਮਰਜੀੀ ਏ ਸਟੇਅ ਕਰਨਾ ਹੀ ਪੈਂਦਾ ਫਿਰ ਸਵੇਰੇ ਸਵੇਰੇ ਉੱਥੋਂ ਨ ਗਲੋਣਾ ਫਿਰ ਸਿੱਦਾਂ ਬੰਦਾ ਪਹੁੰਚ ਜਾਂਦਾ ਤੇ ਗੋਵਿੰਦ ਘਾਟ। ਗੋਵਿੰਦ ਘਾਟ ਸਟੇਅ ਕਰੋ ਰਾਤ ਪੈ ਈ ਜਾਂਦੀ ਏ।
ਕੈਦੇ ਬੜੇ ਨਜ਼ਾਰੇ ਨੇ ਉੱਥੇ, ਬੌਤ ਵਧੀਆ ਏ ਸਭ ਕੈ ਰੇ ਨੇ। ਬੱਚਿਆਂ ਨੇ ਜਿੱਦ ਲਗਾਈ ਦੀ ਏ। ਮੈਂ ਤੇ ਕੈਰੀ ਆ ਛੋਟ ਤੇ ਨੇ ਹਲੇ।
ਹਾਂਜੀ ਹਾਂਜੀ, ਨਹੀਂ ਨਹੀਂ ਓਹ ਛੋਟੇ ਤਾਂ ਕੋਈ ਨੀ ਹੈ ਈ ਨੀ ਜੇ ਪੰਜ, ਸੱਤ, ਅੱਠ, ਨੌ ਸਾਲ ਦਾ ਬੱਚਾ ਹੈਗਾ। ਠੀਕ ਏ, ਪੰਜ ਸਾਲ ਤੱਕ ਹੁਣ ਤਾਂ ਜਿਆਦਾ ਬੱਚਿਆਂ ਦੀ ਦਿੱਕਤ। ਵੈਸੇ ਤਾਂ ਕੋਈ ਦਿੱਕਤ ਨੀ ਹੈਗੀ। ਤੇ ਮੋਸ ਬੌਤ ਵਧੀਆ ਆਣ ਤਾਂ ਔ
ਵੈਸੇ ਏ ਗੱਲ ਜੇ ਕੈੰਦੇ ਅੱਛਾ ਹਾਂ ਸਭ ਏਹੋ ਕਹਿ ਰੇ ਨੇ ਬਾਬਾ ਜੀ ਆਪੇ ਲੈ ਜਾਂਦੇ ਕਹਿੰਦੇ ਨੇ ਆਪੇ ਹੀ ਬਾਂਹ ਖਿੱਚ ਕੇ ਲੈ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਔਥੇ ਕਿਸ ਟੈਮ ਪੋਚ ਜੇ
ਓਹੀਓ ਬਸ ਘਰੋਂ ਦੀ ਉਦਮ ਕਰੇ ਬੰਦਾ। ਘਰੋਂ ਨਿਕਲੇ ਤੇ ਵਾਹੇਗੁਰੂ ਆਪੇ ਲੈ
ਓ ਤੇ ਗੱਲ ਹੈਗੀ ਏ। ਬਾਬਾ ਈ ਬੁਲਾਂਦੈ। ਬਾਬੇ ਨੇ ਆਪੇ ਦਰਸ਼ਨ ਕਰਾ ਦੇਣੇ ਨੇ ਓ
ਹਾਂਜੀ ਹਾਂਜੀ, ਬੌਤ ਨਜ਼ਾਰੇ ਨੇ ਉੱਥੇ ਅਸੀਂ। ਬਸ ਬੱਚ ਬੱਚਿਆਂ ਦੀ ਗੱਲ ਕਰਦੇ ਪਏ ਹੋ।ਅਸੀਂ ਗਏ ਸੀ ਤੀ ਹੋ ਗਏ ਨੇ ਮਤਲਬ ਤਿੰਨ ਚਾਰ ਸਾਲ ਪੈਲੇ ਦੀ ਗੱਲ ਏ। ਅਸੀਂ ਉੱਥੇ ਗਏ ਆਂ। ਤੇ ਉਹਨਾਂ ਨੇ ਰਸਤੇ ਚ ਰੁੱਕੇ ਆ ਜਗਲਾਸੂ ਨਗੜਾ ਸੁ ਪਿੰਡ ਆਂਦੈ। ਉੱਥੇ ਉੱਪਰ ਪਹਾੜੀ ਏ ਸ੍ਰੀਨਗਰ ਤੋਂ ਅੱਗੇ। ਤੇ ਉਹਨਾਂ ਨੇ ਸਾਨ ਕਥਾ ਸੁਣਾਇਓ। ਥਰੀ, ਕਿ ਉੱਥੇ ਸੱਤ ਚੋਟੀਆਂ ਨੇ ਸੱਤ ਚੋਟੀ ਟੀਆਂ ਭੰਨੀਆਂ ਦੇ ਨੇ ਉੱਪਰ। ਤਿੰਨ ਚੋਟੀਆਂ ਇੱਧਰ ਨੇ, ਤਿੰਨ ਵਿਚਕਾਰ ਲਈ ਚੋਟੀ ਤੇ, ਵਿਚਕਾਰਲੀ ਚੋਟੀ ਤੇ ਗੁਰੂ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਨੇ ਬਹਿ ਕੇ ਉਥੇ ਤੱਪ ਕੀਤਾ।
ਅੱਛਾ ਅੱਛਾ ਤਾਂ ਹੀ ਸਾਰੇ ਕਹਿੰਦੇ ਨੇ ਉੱਥੇ ਨਿਸ਼ਾਨ ਸਾਹਿਬ ਲੱਗ ਗੇ ਨੇ ਚੋਟੀਆਂ ਹੈਗੀਆਂ ਉੱਥੇ।
ਹਾਂ ਉੱਥੇ ਸਾਰਾ ਸਤਾਂ ਛੋਟੀਆਂ ਨਿਸ਼ਾਂਨ ਸਾਹਿਬ ਲੱਗੀਆਂ ਹੁੰਦੇ ਤੇ ਦਰਸ਼ਨ ਵੀ ਮਤਲਬ ਕਿ ਹਰ ਕਿਸੇ ਨੂੰ ਨਹੀਂੀ ਹੁੰ ਉਹ ਨਿਸ਼ਾਨ ਸਾਹਿਬ ਦੇ ਦਰਸ਼ਨ ਵੀ ਕਿਸੇ ਕਰਮਾਂ ਆਲਿਆਂ ਨੂੰ ਹੁੰਦੇ ਨੇ ਹਾਂਜੀ, ਹਾਂਜੀ ਹੰ। ਕਿਉਂਕਿ ਬਹੁਤ ਉਚਾਈ ਤੇ ਆਉਦਾ ਵ ਵੇਲੈਂ ਹੂੰ
ਮਨ ਤੇ ਬੜਾ ਏ ਬਸ ਤਿਆਰੀ ਕਰਨੀ ਅਸੀਂ ਜਾਣ ਦੀ ਔ ਬਸ ਬਾਬਾ ਆਪੇ ਲੈ ਜਾਵੇ ਉੱਥੇ।
ਬਸ ਮੈਂ ਤੁਹਾਨੂੰ ਕਹਿੰਦੀ ਪ ਨਾ ਸ਼੍ਰੀਨਗਰ ਤੇ ਸ਼੍ਰੀ ਨਗਰ ਤੇ ਉਹ ਮੈਂ ਤੁਹਾਨੂੰ ਕਹਿੰਦੀ ਪੀ ਨਾ ਸ਼੍ਰੀ ਨਗਰ ਤੋਂ ਫਿਰ ਅੱਗੇ ਚਲਾ ਜਾਂਦਾ ਬੰਦਾ ਗੋਬਿੰਦ ਘਾਟ ਗੋਬਿੰਦ ਘਾਟ ਮਤਲਬ ਕਿ ਗੋਬਿੰਦ ਦੇ ਘਾਟ ਤੋ ਫਿਰ ਨਿਕਲ ਕੇ ਫਿਰ ਉਹ ਪੈਦਲ ਦਾ ਰਸਤਾ ਹੈਗਾ ਵੇ ਓ
ਅੱਛਾ ਅੱਛਾ ਪੈਦਲ ਕਿੰਨੀ ਦੇਰ ਲੱਗ ਜਾਂਦੀ, ਅੱਛਾ ਤੇਰਾਂ ਕਿਲੋਮੀਟਰ ਹੈ ਵੇ।
ਹਾਂ ਪੈਦਲ ਚੜਾਈ ਏ। ਆਪਣੀ ਮਰਜ਼ੀ ਏ ਜੜੇ ਨਈ ਜਾ ਸਕਦੇ ਪਕੋੜਾ ਵੀ ਕਰ ਸਕਦੇ ਹੋ ਕੋਈ ਉਹ ਨੀ ਹੈ ਹਾਂ ਬੱਚਿਆਂ ਵਾਸਤੇ ਵੀ ਆਉਂਦਾ ਇੰਤਜ਼ਾਮ, ਹਾਂ ਬ ਬੱਚਿਆਂ ਵਾਸਤੇ ਵੀ ਹੁੰਦਾ ਕਾਂਡੀ ਜੇ ਆਉਦੇ ਉਹ ਲੈ ਜਾਂਦੇ ਬੱਚਿਆਂ ਆਸੇ
ਪੀਣ ਦਾ ਫੇਰ ਰਸਤੇ ਚ ਜਿਸ ਤਰ੍ਹਾਂ ਇੰਨੀ ਮਤਲਬ ਤੇਰਾਂ ਕਿਲੋਮੀ ਮੀਟਰ ਤੁਸੀਂ ਕਹਿ ਰਹੇ ਹੋ
ਖਾਣ ਪੀਣ ਦਾ ਜਗ੍ਹਾ-ਜਗ੍ਹਾ ਤੇ ਲੰਗਰ ਲੱਗੇ ਦੇ ਨੇ ਉੱਥੇ ਗੁਰੂ ਦੇ ਤੇ ਵੈਸੇ ਆਪਣੇ ਵਸ ਤੇ ਉਹ ਲੈਨ ਗਲੂਕੋਸ ਲੈ ਜਾਓ ਕਰੋ ਸੁੱਕਾ ਗਲੂਕੋਸ ਹੁੰਦਾ ਨਾ ਗਲੂਕੋਨ ਡੀ ਲੈ ਜਾਓ ਤੇ ਥੋੜਾ ਜਿਹਾ ਕਰੋ ਵੈਸੇ ਏਹ ਥੋੜਾ ਡਰਾਈ ਫਰੂਟ ਡਰਾਈ ਫਰੂਟ ਤਾਂ ਨੀ ਕਹਿਣਾ ਚਾਹੀਦਾ ਚਲੋ ਥੋੜਾ ਜਿਹਾ ਮੋਟੀ ਇਲਾਚੀ, ਮੁਨੱਕਾਂ ਤੇ ਇਹ ਚੀਜ਼ਾਂ ਬਸ ਲੋੜ ਪੈਂਦੀਆਂ ਨੇ ਨਿੰਬੂ ਲੈ ਜਾਓ ਘਰੋਂ, ਚਾਕੂ ਲੈ ਜਾਓ ਹਾਂ। ਹੁੰ
ਹਾਂ ਇਹ ਤੇ ਗੱਲ ਹੈਗੀ ਆ।
ਬਹੁਤ ਨਜ਼ਾਰੇ ਨੇ ਉੱਥੇ ਤੇਰਾਂ ਕਿਲੋਮੀਟਰ ਜਾਊਗਾ ਤੁਹਾਨੂੰ ਪਤਾ ਹੀ ਨੀ ਲੱਗ
ਹਾਂਜੀ -ਹਾਂਜੀ ।ਅੱਛਾ ਹਾਂਜੀ -ਹਾਂਜੀ ਇਹ ਸਾਖੀ ਵੀ ਸੁਣੀਏ ਮੈਂ ਨਾ ਮੈਨੂੰ ਪਰ ਪਰ ਪਤਾ ਨੀ ਹੈ। ਪੂਰਾ ਇੱਧਰ ਇਤਿਹਾਸ ਬਾਰੇ ਨਾ ਕੁਛ ਵੀ
ਇਤਿਹਾਸ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਜਨਮ ਵਿੱਚ ਤਪ ਕੀਤਾ। ਸੀ ਇੱਥੇ ਬਹਿ ਕੇ ਦੁਸ਼ਟ ਦਮਨ ਦਾਤਾ ਦੇ ਨਾਮ ਦੋ ਪਹਿਲੇ ਦੁਸ਼ਟ ਦਮਨਦਾਤਾ ਕਹਿੰਦੇ ਹ ਤੇ ਅਸੀ ਉਹ ਗੁਰੂ ਗੋਬਿੰਦ ਸਿੰਘ ਸਿੰਘ ਜੀਤ ਨੇ ਇੱਥੇ ਪਿਛਲੇ ਜਨਮ ਇਹ ਬਹਿ ਕੇ ਤਪ ਕੀਤਾ ਇੱਥੇ ਤੇ ਕਹਿੰਦੇ ਨਾ ਬਈ ਇਹ ਤੇ ਇਹਦਾ ਮਤਲਬ ਕੀਪਾ ਤਖ਼ਤਾ ਚ ਨੀ ਆਉਂਦਾ ਕਿਉਕਿ ਕਿ ਇੱਥੇ ਦਾ ਗੁਰੂ ਸਾਹਿਬ ਨੇ ਤਪ ਕੀਤਾ ਬੈ ਕੇ ਹਾਂ ਹਾਂ ਕਿਉਂਕਿ ਇੱਥੇ ਦਾ ਤਪ ਕੀਤਾ ਵ ਗੁਰੂ ਸਾਹਿਬ ਦੇ ਪਿਆਰਿਆਂ ਨੇ ਕਿੱਥੇ ਕਿੱਥੇ ਜਾ ਕੇ ਗੁਰੂ ਸਾਹਿਬ ਦੀ ਜਗ੍ਹਾ ਲੱਭੀ ਲਈਏ ਜਿੱਥੇ ਜਿੱਥੇ ਗੁਰੂ ਸਾਹਿਬ ਹਾਂ ਬੈਠੇ ਦੇਨ ਤੇ ਉੱਥੇ ਨਿਸ਼ਾਨ ਬੰਨੇ ਦਾ ਸਿੱਲਾ ਬੰਨੀਏ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਬੈ ਕੇ ਤਪ ਕੀਤਾ ਉੱਥੇ ਉਹ ਪੱਥਰ ਪਿਆ ਦਾ। ਹਾਂ ਉਹਦੇ ਉੱਤੇ ਹੁਣ ਗੁਰੂ ਸਾਹਿਬ ਦਾ ਪ੍ਰਕਾਸ਼ ਹੈਗਾ ਵੇ ਹਾਂਜੀ -ਹਾਂਜੀ ਹਾਂ ਸਭ ਨੂੰ ਦਰਸ਼ਨ ਕਰਾਉਂਦੇ ਨੇ ਹਾਂ ਦਰਸ਼ਨ ਕਰਾਉਂਦੇ ਨੇ ਸਭ ਨੂੰ ਬਹੁਤ ਵਧੀਆ ਉੱਥੇ ਸਰੋਵਰ 'ਚ ਵੀ ਕਹਿੰਦੇ ਹਾਂ ਸਰੋਵਰ'ਚ ਵੀ ਜ਼ਰੂਰ ਇਸ਼ ਨਾਨ ਕਰਨਾ ਚਾਹੀਦਾ। ਉੱਥੇ ਜਾ ਕੇ ਕਈ ਕਹਿੰਦੇ ਠੰਡ ਨੀ ਕਰਨਾ ਵੇਖੋ ਬਈ ਏਨੀ ਉਹ ਦੂਰ ਅਸੀਂ ਗਏ ਹਾਂ ਕੀ ਫਾਇਦਾ ਫਿਰ ਉਹੀ ਉਹ ਅਸੀਂ ਗਏ ਤੇ ਇੱਕ ਲੇਡੀਜ਼ ਆਈ ਉੱਥੇ ਉਹਦਾ ਬੱਚੇ ਛੋਟਾ ਜਿਹਾ ਬੱਚਾ ਨੇ ਛੁ ਕਿਹਾ ਸੀ ਦੋ ਤਿੰਨ ਮਹੀਨੇ ਦਾ ਬੱਚਾ ਸੀ ਤੇ ਹਾਂ। ਪਹਿਲੇ ਹੁਣ ਤਾਂ ਉਹਨਾਂ ਨੇ ਮਨਾ ਕਰਤਾ ਨਾ ਹੁਣ ਤਾਂ ਸਖਤੀ ਹੋ ਗਈ ਕਹਿੰਦੇ ਪੰਜ ਸਾਲ ਤੋਂ ਛੋਟੇ ਬੱਚੇ ਨੂੰ ਨਹੀਂ ਲੈ ਕੇ ਉਦੋਂ ਮਤਲਬ ਕਿ ਦੋ ਪੰਦਰਾਂ ਨਾ ਦਸ ਦਸ ਸਾਲ ਪਹਿਲੇ ਦੀ ਗੱਲ ਹੈਗੀ ਏ। ਅਸੀਂ ਗਏ ਹਾਂ ਤੇ ਉਹ ਉਹਨੇ ਨਾ ਇਸ਼ਨਾਨ ਕਰਾ ਤਾ ਬੱਚੇ ਨੂੰ ਵੀ ਇਸ਼ਨਾਨ ਕਰਾਇਆ ਬੱਚਾ ਇਕਦਮ ਨੀਲਾ ਹੋ ਗਿਆ। ਤੇ ਉਹਨੇ ਆਪਣੇ ਸੀਨੇ ਨਾਲ ਲਾ ਲਿਆ ਠੰਡਾ ਬਰਫ਼ ਭੁੱਲੀ ਹੁੰਦੀ ਹੈ। ਤੇ ਉਹਨੇ ਆਪਣੇ ਸੀਨੇ ਨਾਲ ਲਾ ਲੇ ਫਿਰ ਜਿੰਨੇ ਹੀ ਵੱਡੇ ਕੋਲ ਬਜ਼ੁਰਗ ਬੈਠੇ ਸੀ ਅਸੀਂ ਵੀ ਕੋਲ ਖੜੇ ਦੇ ਸੀ। ਤੇ ਚੱਲ ਮਨਾ ਤਾ ਨਾਨੇ ਨੇ ਕਿਹਾ ਬੱਚੇ ਫ਼ਿਰ ਤੁਸੀਂ ਇਸ਼ਨਾਨ ਨੀ ਕਰਾਉਣਾ ਸੀ। ਕਹਿੰਦੇ ਕਿਉਂ ਨੀ ਕਰਾਉਣਾ ਸੀ। ਨਾ ਦੱਸੋ ਤੁਸੀਂ। ਮੈ ਨਾ ਆਪਣੇ ਗੁਰੂ ਪੂਰਾ ਭਰੋਸਾ ਵੈ, ਕਹਿੰਦੇ ਚੌਦਾਂ ਵਾਰ ਮੈਂ ਦਰਸ਼ਨ ਕੀਤੇ ਤਾਂ ਮੰਨੇ ਜੇੜੀ ਦਾਤ ਪ੍ਰਾਪਤ ਹੋਈ ਹੈ, ਤੇ ਮੈਂ ਤਾਂ ਇੱਥੇ ਲੈ ਕੇ ਆਈ ਐ। ਜੇ ਉਹਨੇ ਨਹੀਂ ਹੀ ਦੇਣਾ ਸੀ। ਜੇ ਉਹਨੇ ਨਈ ਦੇਣਾ ਸੀ ਤੇ ਫੇਰ ਉਹ ਰੱਖਦਾ ਈ ਨਾ। ਜਿੰਨਾ ਦਿੰਦਾ ਉਹ
ਹਾਂ ਦੇਖੋ ਜੇ ਨਾ ਦਿੰਦਾ ਤੇ ਉਹ ਵੀ ਸੀ ਹਾਂ, ਜੇ ਉਹ ਉਹਨਾਂ ਦਿੱਤੀ ਦਾਤ ਐ।
ਕਹਿੰਦੇ ਜੇ ਉਹਨੇ ਲੈ ਲਿਆ ਤਾ ਵੀ ਮੈਨੂੰ ਕੋਈ ਨੀ ਮੇਰੇ ਕੋਲ ਤਾਂ ਹੈ ਹੀ ਨਹੀਂ ਸੀ ਮੈਨੂੰ ਤਾਂ ਉਹਨੇ ਖੁਸ਼ੀ ਦਿੱਤੀ। ਟੀ ਐ ਕਹਿੰਦੇ ਜੇ ਉਹਨੇ ਰੱਖਣਾ ਐ ਤਾਂ ਰੱਖ ਲੇ। ਰਾਜੇ ਨਹੀਂ ਰੱਖਣਾ ਤੇ ਨਹੀ ਰੱਖ ਖੇਗਾ ਕੋਈ ਗੱਲ ਨੀ ਤੇ ਉਹ ਥੋੜੀ ਦੇਰ ਬਾਅਦ ਬੱਚਾ ਠੀਕ ਹੋ ਗਿਆ, ਉਹਨੇ ਦੁੱਧ ਪਿਆਇਆ ਆਪਣਾ ਤੇ ਉਹਨੇ ਗਰਮ ਗਰਮ ਚਾਹ ਪੀਤੀ, ਆਪ ਲੇਡੀਜ਼ ਨੇ ਹਾਂ, ਬਹੁਤ ਉਥੇ ਆਨੰਦ ਹੈਗਾ, ਰੋ ਤੁਸੀਂ ਜਿਹਦੇ ਕੋਲ ਈ ਬਹੋਗੇ ਨਾ ਤੁਹਾਨੂੰ ਆਪਣਾ ਉਹ ਦੱਸੇਗਾ ਕੋਈ ਨਾ ਕੋਈ ਉਹਦੇ ਨਾਲ ਹੋਇਆ ਹੀ ਹੁੰਦਾ ਤੇ ਭਾਣਾ ਵਰਤ ਇਹੀ ਹੁੰਦਾ, ਗੁਰੂ ਸਾਹਿਬ ਕੋਈ ਨਾ ਕੋਈ ਰੂਪ ਵਿਚ ਆ ਹੀ ਜਾਂਦੇ ਨੇ ਉੱਥੇ। ਹੂੰ, ਸਾਡੇ ਇੱਥੇ ਇੱਕ ਪਿਆਰੇ ਹੈਗੇ ਸੀ, ਯਮੁਨਾ ਨਗਰ ਦੇ, ਹਾਂ ਸੱਤਰ ਸਾਲ ਦੀ ਵੇਖੋ ਬਜ਼ੁਰਗ ਸਾਡੇ ਇੱਥੇ ਸਾਰੇ ਹੈਗੇ ਸੀ ਯਮੁਨਾ ਨਗਰ ਦੇ, ਤੇ ਉਹਨਾਂ ਦੇ ਉਹ ਹੈਗਾ ਸੀ, ਉਹ ਉੱਤੇ ਗਏ ਨੇ ਦਰਸ਼ਨ ਕਰਨ। ਉਹ ਨਾ ਪਿੱਛੇ ਹੀ ਰਹਿ ਗਏ ਨੇ ਮੋਸ ਮੌਸਮ ਖ਼ਰਾਬ ਹੋ ਗਿਆ। ਪਿੱਛੇ ਰਹਿ ਗਏ ਨੇ ਕਿਉ ਗਏ ਨੇ ਉੱਥੇ
ਹਾਂਜੀ, ਹਾਂਜੀ।
ਤੇ ਇੱਕ ਬਜ਼ੁਰਗ ਦੇ ਰੂਪ ਵਿੱਚ ਆ ਕੇ ਗੇਟ ਦੇ ਕੋਲ ਖੜੇ ਨੇ। ਤੇ ਕਹਿੰਦੇ ਨੇ ਅੰਦਰ ਚਲਾ ਜਾ ਅੰਦਰ ਚਲੇ ਗਏ ਨੇ ਰਾਤ ਉੱਥੇ ਰੁਕੇ ਨੇ ਉੱਥੇ ਫੇਰ ਉਹ ਰਾਤ ਰੁ ਕਹਿੰਦਾ ਅਸੀ ਰੁਕਣ ਨਹੀਂ ਦਿੰਦੇ ਜੇ ਕੋਈ ਐਮਰਜੈਂਸੀ ਹੋਵੇ ਨਾ ਜਿਵੇਂ ਕੋਈ ਰਹਿ ਗਿਆ ਬਜ਼ੁਰਗ ਏ ਵੈਸੇ ਰੁਕਣ ਨੀ ਰਹਿੰਦੇ ਰਾਤ ਉੱਥੇ ਤੇ ਰੁਕ ਗਏ ਫੇਰ। ਤੇ ਰੁਕੇ ਨੇ ਅਤੇ ਫਿਰ ਉਹਨਾਂ ਨੇ ਨਾ ਸਵੇਰੇ ਸਵੇਰੇ ਉੱਠ ਕੇ ਜਿਨਾਂ ਦੀ ਆਦਤ ਹੁੰਦੀ ਹੈ ਅੰਮ੍ਰਿਤ
ਹਾਂਜੀ ਹਾਂਜੀ ਜਿਨਾਂ ਦਾ ਹੁੰਦਾ ਹੈ, ਹਾਂ ਰੂਟੀਨ ਬਣਿਆ ਸਭ ਕੁਛ ਉਹਨਾਂ ਦਾ
ਬਾਹਰ ਨਿਕਲੇ ਨੇ ਤੇ ਉਹਨਾ ਨੇ ਵੇ ਖਿਆ ਬਾਹਰ ਬਾਹਰ ਉਹਦੀ ਇ ਆਵਾਜ਼ਾਂ ਆਉਂਦੀਆਂ ਪਈਆਂ ਨੇ ਅਜੇ ਬਾਹਰ ਨੀ ਨਿਕਲੇ ਉਹ ਬਾਹਰੋਂ ਆਵਾਜ਼ ਜਾਂਦੇ ਵ ਸਰੋਵਰ ਵਿੱਚੋਂ ਕਹਿੰਦੇ ਉੱਥੇ ਤੇਤੀ ਕਰੋੜ ਦੇਵਤੇ ਆ ਕੇ ਸਰੋਵਰ ਦੇ ਵਿੱਚੋਂ ਜਿਵੇਂ ਤਿਲ ਲੇ ਫੁੱਲਲੇ ਆ ਜਿਵੇ ਕੋਈ ਨਾ ਕੋਈ ਕਾਗਜ਼ ਕੁਛ ਪੈ ਜਾਂਦਾ ਫੁੱਲ ਪੈ ਜਾਂਦਾ। ਉਹ ਚੁਕ ਕੇ ਲੈ ਜਾਂਦੇ ਨੇ ਤੁਸੀਂ ਸਰੋਵਰ ਦਾ ਜਲ ਵੇਖੋਗੇ ਨਾ ਇੰਝ ਕੰਚਨ ਆਕਣ ਸਾਫ਼ ਹੈਗੇ। ਥੱਲੋਂ ਪੱਥਰ ਨਜ਼ਰ ਆਉਂਦੇ ਨਾ, ਥੱਲੋਂ ਪੱਥਰ ਤੇ ਉਹ ਫੇਿਰ ਮਤਲਬ ਕਿ ਉਹਨਾ ਨੂੰ ਇੰਨਾ ਫੇਿਰ ਉਹ ਬਾਹਰ ਥੋੜ੍ਹਾ ਜਿਹਾ ਉਹਨਾ ਨੇ ਝਾਤੀ ਮਾਰੀ ਵੇਖਿਆ ਤੇ ਇੰਨਾ ਪ੍ਰਕੋਸ਼ ਹੋਇਆ । ਜਿਵੇਂ ਸੌ ਸੂਰਜ ਨਿਕਲੇ ਦੇ ਨੇ ਬਾਹਰ ਤੇ ਉਹ ਵੀ ਇੱਕ ਉਹਨਾਂ ਦੀ ਨੂੰਆਂ ਖੜੀਆਂ ਹੋ ਜਆ ਕਹਿੰਦੇ ਕਮਾਲ ਹੋਇਆ ਤਾਂ ਤੇ ਫੇਿਰ ਉਹਨਾਂ ਨੇ ਆਪਣੇ ਅੰਦਰ ਹੀ ਦੀ ਦਬਾ ਲਿਆ ਮਤਲਬ ਕਿ ਉਹ ਵੀ ਅੰਦਰੋਂ ਨਿੱਤ ਨੇਮ ਨਾਲ ਜੁ ਜੁੜੇ ਹੋਏ ਸੀ ਗੁਰੂ ਅਤ ਨਾਲ ਜੁੜੇ ਹੋਏ ਸੀ ਜਿਹੜੇ ਇੰਝ ਦੇ ਬੰਦੇ ਨੂੰ ਉਨ੍ਹਾਂ ਨਾਲ ਹੀ
ਹਾਂ ਉਹਨਾਂ ਨੂੰ ਹੀ ਸਭ ਕੁਛ ਦਿਖਦੇ ਹਾਂ ਉਹ ਤੇ ਗੱਲ ਹੈਗੀ ਏ।
ਤੇ ਉਹਨਾਂ ਨੇ ਫਿਰ ਵੇਖਿਆ ਉਹਨਾਂ ਨੇ ਆਪਣੇ ਮਨ ਇੱਚ ਈ ਰੱਖਿਆ ਫਿਰ ਉਹ ਥੋੜੀ ਦੇਰ ਬਾਅਦ ਜਦੋਂ ਆਏ ਨਾ ਇਸ਼ਨਾਨ ਕਰਨ ਅਸੀ ਸਰੋਵਰ ਇੱਚ ਉਹਨਾਂ ਨੂੰ ਰੁਦਰਾਕਸ਼ ਹੁੰਦੇ ਨਾ ਰੁਦਰਾਾਕਸ਼ ਵਾਲੀ ਮਾਲਾ ਲੱਭੀ ਏ ਚਾਲੀ ਮਨਕੇ ਕਿਹਾ ਨਹੀ ਤੇ ਫਿਰ ਉਹ ਕਾਰ ਲੈ ਕੇ ਇਹ ਆਏ ਨਾ। ਘਰ ਲੈ ਕੇ ਆਏ ਨੇ ਸਾਰੇ ਰਿਸ਼ਤੇਦਾਰ ਸਾਨੂੰ ਇਕ ਇਕ ਮਨਕਾਂ ਵੰਡ ਤਾਵੇ, ਤੇ ਫੇਰ ਰਾਤੀ ਇਹਨਾਂ ਨੂੰ ਫਣਾਇਆ ਕਹਿੰਦੇ ਉਹ ਤੇਰੇ ਅਸੀ ਸੀ ਜੋ ਵੀ ਤੁਹਾਨੂੰ ਲੱਭਿਆ ਨਾ ਸਰੋਵਰ ਚ ਤੁਸੀਂ ਇਹ ਕਿਉਂ ਮਤਲਬ ਕਿ ਵੰਡਿਆ ਵੇ ਤੇ ਉਹਨਾਂ ਨੇ ਸਵੇਰੇ ਮਤਲਬ ਫੇਰ ਜਿਵੇਂ ਆਪਣੇ ਰਿਸ਼ਤੇਦਾਰਾਂ ਕੋਲ ਜਿਨਾ ਜਿਹਨਾਂ ਨੂੰ ਦਿੱਤਾ ਸੀ ਲੈਣ ਦੇਣ ਗਏ ਨਾ, ਸਭ ਸਭ ਕੋਲ ਗਾਇਬ ਹੋ ਗਿਆ ਹੈ, ਹੈ ਹੀ ਨਹੀਂ ।
ਅੱਛਾ ਅੱਛਾ ਠੀਕ ਹੈ, ਚਲੋ ਭੈਣਜੀ, ਬੱਚੇ ਵ
ਚਲੋ ਠੀਕ ਐ ਹਾਂ ਤੁਸੀਂ ਕਰੋ ਤਿਆਰੀ ਆਪੇ ਬਾਬਾ ਜੀ ਹੀ ਲੈ ਜਾਣਗੇ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਬ